ਹੈਲੋ-ਹੈਲੋ।
ਹਾਂਜੀ, ਆਵਾਜ ਆ ਰੀਐ?
ਹੈਲੋ-ਹੈਲੋ, ਹਾਂਜੀ, ਸਸ਼੍ਰੀ ਕਾਲ ਜੀ।
ਸਸ੍ਰੀ ਕਾਲ ਜੀ, ਹੋਰ ਕੀ ਹਾਲ-ਚਾਲ?
ਓ ਕੀ ਹਾਲ ਚਾਲ? ਵਧੀਆ-ਵਧੀਆ, ਤੁਸੀਂ ਦੱਸੋ।
ਬਸ, ਵਧੀਆ ਜੀ।
ਬਸ, ਕੋਲ ਕਰਨ ਦੀ ਸੋਚ ਰੀ ਸੀ, ਦੋ-ਤਿੰਨ ਦਿਨਾਂ ਦੀ ਥੋੜਾ ਬੀਜ਼ੀ ਸੀਗੀ।
ਅੱਛਾ-ਅੱਛਾ। ਅੱਛਾ, ਮੈਂ ਵੀ ਕਰਨਾ ਸੀਗਾ। ਮੈਂ ਕੇਯਾ ਮੈਵੀ ਦੱਸਾਂ ਅ ਵਧਾਈਆਂ ਦਵਾਂ ਮੈਂ ਕੇਯਾ ਦੋਤੇ ਦਾ ਬਡੇ ਆਉਣ ਵਾਲਾ ਤੁਆਡਾ।
ਹਾਂਜੀ-ਹਾਂਜੀ, ਬਸ ਓਦੀਯੋ ਤਿਆਰੀਆਂ ਚੱਲ ਰਈਆਂ ਸੀ, ਥੋੜਾ ਜਾ ਬੀਜ਼ੀ ਸੀਗੀ। ਸੰਡੇ ਨੂੰ ਈ ਸੀਗਾ, ਫਸਟ ਬਰਡੇ ਸੀਗਾ। ਤੇ ਫੇਰ, ਤੁਸੀਂ ਤਾਂ ਸਮਝਦੇ ਈਓ ਮਤਲਬ ਮਾਵਾਂ ਨੂੰ ਤਾਂ ਹੁੰਦਾ ਹੀਐ, ਕੁਛ ਨਾ ਕੁਛ ਕਰੀਏ ਕਰਾਈਏ।
ਹਾਂਜੀ-ਹਾਂਜੀ, ਬਿਲਕੁਲ, ਬਿਲਕੁਲ-ਬਿਲਕੁਲ ਜੀ ਹੋਰ ਕਿੱਦਾਂ ਕੀ ਲਿਆਣਾ?
ਨੀਆਂ ਨੂੰ ਜਾਦਾ ਖੁਸ਼ੀ ਹੁੰਦੀ ਐਨਾ ਪੈਲੇ ਬਰਡੇ ਦੀ, ਦੋਤਿਆਂ ਦੇ।
ਹਾਂਜੀ-ਹਾਂਜੀ ਸਭ ਨੂੰ ਹੁੰਦੀ ਏਜੀ ਬਿਲਕੁਲ ਹੁੰਦੀਏ। ਹੋਰ ਕੀ ਤਿਆਰੀਆਂ ਕਰ ਰੇਓ?
ਬਸ, ਤਿਆਰੀਆਂ ਹੋ ਗਿਆ ਬਰਡੇ ਸੰਡੇ ਦਾ ਹੋ ਗਿਆ ਬਸ, ਕਰ ਲਿੱਤੀਆਂ ਅਸੀਂ ਤਿਆਰੀਆਂ ਵੀ ਬਸ, ਓਇ। ਕੱਪੜੇ ਲੈਨੇ, ਟੋਏਸ ਲੈਨੇ, ਅਪਣਾ ਕੁਛ ਗੋਲਡ ਦੀ ਚੀਜ਼ ਲੈਨੀ। ਕੁਛ-ਕੁਛ ਫਲ-ਫਰੂਟ ਮਤਲਬ ਐਹੀ ਹੁੰਦੈ, ਬਸ।
ਅੱਛਾ ਹਾਂ ਪੈਂਲੀ ਵਾਰ ਤਾਂ ਫੇਰ ਕਰਨਾ ਈ ਪੈਂਦਾ ਏਨਾ, ਸਭ ਦੇ ਸਾਹਮਣੇ ਕਰ ਦਿਖਾਣਾ। ਜਾਣਾ ਆਏਆ ਏਨੇ ਗੈਸਟ ਆਏ ਹੁੰਦੇ ਐ।
ਹਾਂ ਥੋੜਾ ਜੇਆ ਬਸ ਐਏ ਹੁੰਦਾ ਨਾ ਮਾਵਾਂ ਨੂੰ ਕੀ ਧੀਆਂ ਵਾਸਤੇ ਤਾਂ ਜਿੰਨਾ ਕਰ ਲੋ ਓਨਾ ਈ ਥੋੜਾ ਲੱਗ
ਹਾਂਜੀ ਚਲੋ ਹੋਰ ਕਿੱਦਾਂ ਦੈ ਕਿੱਦਾਂ ਹੁਣ ਤੁਰਦਾ ਏ, ਬੋਲਦਾ ਏ, ਕੁਛ ਵੱਡਾ ਹੋਏਆ।
ਤਾਂ ਓ ਹਜੇ ਥੋੜਾ ਜੇਆ ਨਾ ਮਤਲਬ ਬੈਠਨਾ ਨਈ ਸਿੱਖਿਆ। ਹਜੇ ਥੋੜਾ ਓ ਢਿੱੱਲਾ ਈ ਏ ਮਤਲਬ ਓਨਾ ਨੇ ਤਾਂ ਨਾ ਓਦੇ ਦਾਦੇ ਨੇ ਓਨੂੰ ਗੋਦੀ ਚੜਾ-ਚੜਾ ਕੇ ਨਾ ਵਿਗਾੜ ਦਿੱਤਾ ਏ ਮਤਲਬ ਹਜੇ ਓ, ਮਤਲਬ ਲਾਡਲਾ ਜਿਵੇਂ ਕੈ ਸਕਦੇ ਓ ਹਾਂ ਜਿਵੇਂ ਵੀ ਕੈ ਸਕਦੇ ਓ ਮਤਲਬ ਨਾ ਓਨੂੰ, ਥੱਲੇ ਨੀ ਛੱਡਦੇ ਜਾਅਦਾ ਮਤਲਬ ਹਾਂਜੀ, ਇਸ ਕਰਕੇ ਥੋੜਾ ਹਜੇ ਲੇਟ ਐ ਓਹੋ
ਚਲੋ, ਕੋਈ ਨਾ ਮੀਨਾ ਲੇਟ ਸਈ ਹਾਂ। ਤੁਰਨਾ-ਦੌੜਨਾ ਫੇਰ ਆਹੀ ਕੰਮ ਕਰਨੇ ਐ।
ਤੋ ਹੋਰ ਕੀ ਬੱਚੇ ਜਦ ਤੱਕ ਦੇਖੋ ਗੋਦੀ ਚੈ ਛੋਟੇ ਹੁੰਦੇ ਗੋਦੀ ਚੈ ਜਿਵੇਂ-ਜਿਵੇਂ ਵੱਡੇ ਹੋਣਗੇ ਕੀਨੇ ਗੋਦੀਆਂ ਚ ਆਣਾ ਫੇਰ
ਓ ਤੇ ਹੈ ਈ ਏ ਤਾਂਈ ਤੇ ਓ ਵੀ ਲਾਡ ਜਾਅਦਾ ਕਰਦੇ ਹੋਣਗੇ ਨਾ ਵੱਡਾ ਹੋ ਕੇ ਤੇ ਗੋਦੀ ਚ ਆਣਾ ਨੀ ਏ। ਹੁਣੇ ਈ ਫੜ ਲੋ ਜਿੰਨਾ ਫੜ ਸਕਦੇ ਆ।
ਬਸ ਏਦਾਂ ਈ ਐ ਸਭ ਦੇ ਘਰਾਂ ਚ ਪੈਲਾਂ ਪੈਲਾਂ ਬੱਚਾ ਚਾਵੇ ਤੋਂ ਲਾਡ ਲੈ ਜਾਂਦਾ ਓ ਨਾ ਕੁਸ਼ ਥੋੜਾ ਜਾਅਦਾ ਈ ਮਤਲਬ ਸਾਰੇਆਂ ਨਾਲੋ ਜਾਅਦਾ ਕੁਛ ਅਲੱਗ ਈ ਏ ਕਿਉਟ ਜਿਆ ਬੜਾ ਓਦੀਆਂ ਅੱਖਾਂ ਬੜੀਆਂ ਪਿਆਰੀਆਂ ਐ। ਓਨੂੰ ਮਤਲਬ ਜਿੰਨਾ ਨੀਹਾਰਦੇ ਰਓ ਦੇਖਦੇ ਰਓ ਨਾ ਮਨ ਈ ਨੀ ਭਰਦਾ।
ਅੱਛਾ, ਤਾਂ ਈ ਨਾ ਤਾਂਈ ਫਿਰ ਲਭ ਜਾਂਦਾ।
ਖਾਵਾਂ ਈ ਮੈਂ ਫੋਟੋ ਨਾ ਦਿਖਾਵਾਂਗੀ ਤਾਨੂੰ ਮੈਂ ਹਾਂ ਵੀ ਤੁਸੀਂ ਵੀ ਕਓਗੇ ਹਾਂ-ਹਾਂ ਸੱਚੀ
ਅੱਛਾ
ਬਾਬਾ ਜੀ ਨੇ ਦਿੱਤਾ ਮਾਨ ਨੀ ਕੀਤਾ। ਆਪੇ ਈ ਹੋਰ ਬਸ
ਰਬ ਏ ਸਬ ਨੂੰ ਬਖਸੇ਼ ਦ ਦਾਤਾ।
ਹਾਂਜੀ। ਅੱਜ-ਕੱਲ ਐ ਚੀਜ਼ ਸਭ ਕੈਂਦੇ ਸੀਗੇ ਬੈਂਕ ਵਿੱਚ ਕਰਨਾ ਬੈਂਕ ਵਿੱਚ ਮੇਰੀ ਕੁੜੀ ਐ ਥੋੜਾ ਓ ਨਾ ਗੁਰੂ ਘਰ ਨੂੰ ਜਾਅਦਾ ਮੰਨਦੀ ਕਰਦੀ ਏ ਕੇਦੀ ਨਈ ਮੰਮੀ ਮੈਂ ਪੈਲਾਂ ਬਾਬਾ ਜੀ ਦੀ ਸਵਾਰੀ ਲੈ ਕੇ ਘਰ ਪਾਠ ਕਰਵਾ ਕੇ ਫੇਰ ਈ ਮੈਂ ਬਰਡੇ ਕਰਨੈ।
ਅੱਛਾ ਚਲੋ ਬੋਤ ਏ ਬੋਤ-ਬੋਤ ਕੀ ਗੱਲ ਏ ਜਿਨਾਂ ਨੇ ਦਿੱਤੀਆਂ ਉਨਾਂ ਦਾ ਸ਼ੁਕਰਾਨਾ ਕਰਨਾ ਚਾਈਦੈ।
ਬਾਸ-ਬਾਸ ਐਹੀ-ਐਹੀ ਗੱਲ ਐ ਸਭ ਤੋਂ ਵੱਡੀ ਏਹੀ ਗੱਲ ਹੈ ਬਸ ਕਿਓਂਕੇ ਜਿੰਨੇ ਮਤਲਬ ਆਪਨਾ ਜਾਅਦਾ ਨੀ ਕੇੈਂਦੀ ਸੀਗੀ ਓਨਾਂ ਦੇ ਮਤਲਬ ਆਪਨੇ ਘਰ-ਘਰ ਦੇ ਬੰਦੇ ਸੀਗੇ ਥੋੜਾ ਜਿਆ, ਮਤਲਬ ਫੇਰ ਵੀ ਬੋਹਤ ਅੱਛਾ ਹੋ ਗਿਆ ਮਤਲਬ ਜੋ ਵੀ ਸੀ ਨਾ ਹਾਂਜੀ-ਹਾਂਜੀ ਬਸ ਐਈ ਕਰਕੇ, ਕੁਸ਼ ਨਾ ਏਦਾਂ ਏ ਕੇ ਓ ਥੋੜੇ ਜੋਬ ਵਾਲੇ ਆ ਦੇਖੋ ਦੋਨੋ ਮੀਆ-ਬੀਬੀ ਘਰ ਚ ਟਾਈਮ ਨੀ ਮਿਲਦਾ ਕੁਛ ਫੇਰ ਤਿਆਰੀ ਕਰਨ ਦਾ ਜਿੰਨਾ ਟਾਈਮ ਮਿਲਿਆ ਬਸ ਥੋੜਾ ਬੋਤਾ ਕਰ ਲਿੱਤੀ ਫਟਾਫਟ ਬਸ ਸਾਰੇ ਈ ਜੋਬ ਵਾਲੇਆ ਨਾਲੇ ਦੇ ਘਰ ਚ ਈ ਮਤਲਬ
ਅੱਛਾ
ਥੋੜੀ ਜਾਦਾ ਸਾਡੀ ਐਕ ਟਿਵ ਸੀਗੀ ਇੱਥੇ ਜਦੋਂ ਤੱਕ ਮੇਰੇ ਕੋਲ ਸੀਗੀ ਇਹਨੂੰ ਹੁੰਦਾ ਸੀਗਾ ਬ ਹਰ ਕਾਮ ਟਾਈਮ ਟੂ ਟਾਈਮ ਇਹ ਬਹੁਤ ਮਤਲਬ ਏਦਾਂ ਨੀ ਸੀਗੀ ਏਦਾ ਹਰ ਕੰਮ ਮਤਲਬ ਟਾਈਮ ਤੇ ਹੁੰਦਾ ਸੀ ਔਰ ਇਹ ਕਰਵਾਂਦੀ ਵੀ ਸੀ ਸਾਰਿਆਂ ਨੂੰ
ਅੱਛਾ-ਅੱਛਾ ਓ ਜੋਬ ਵਾਲਿਆਂ ਦਾ ਟਾਈਮ ਸੀ ਸੁਣਦਾ ਹੈ ਨਾ ਕਿ ਹਰ ਕੰਮ ਬਸ ਟਾਈਮ ਤੇ ਹੋ ਜਾਏ ਕਿਉਂਕਿ ਟਾਈਮ ਓਨਾਂ ਕੋਲ ਘੱਟ ਹੁੰਦੇ ਨੇ ਤੇ ਥੋੜ੍ਹੇ ਟਾਈਮ ਵਿੱਚ ਉਹਨਾ ਨੇ ਜਿਆਦਾ ਕੰਮ ਕਰਨੇ ਹੁੰਦੇ ਆ
ਹਾਂ, ਤੇ ਥੋੜਾ ਮਤਲਬ ਐਦੇ ਜਿਵੇਂ ਇਨ -ਲੋਸ ਹੈ ਤਾਂ ਉਹ ਥੋੜੇ ਜ ਮਤਲਬ ਸੋਚ ਲੋ ਬੀ ਬਜ਼ੁਰਗ ਹੈ ਜਾਂ ਥੋੜੇ ਢਿੱਲੇ ਹੈ ਯਾਂ ਗਮ ਮਤਲਬ ਜਿਵੇਂ ਵੀ ਕਹਿ ਲੋ ਮਤਲਬ
ਅੱਛਾ-ਅੱਛਾ ਥੋੜਾ ਉਮਰ ਦਾ ਵੀ ਹਿਸਾਬ ਹੋ ਜਾਂਦਾ ਹੈ ਨਾ
ਹਾਂਜੀ, ਹੁ ਏਦਾਂ ਹੈ ਨਾ ਸਾਰੇ ਤਾਂ ਦੇਖੋ ਐਕਟਿਵ ਹੀ ਨਹੀ ਹੁੰਦੇ ਉਹ ਸਾਰੇ ਸਾਰੇ ਮਤਲਬ ਹੁਣ ਵੀ ਨੀ ਹੁੰਦੇ ਸਾਰਿਆਂ ਚ ਮਤਲਬ ਲੇਕਿਨ ਫਿਰ ਵੀ ਬੋਹਤ ਇਨ ਲੋੌਸ ਮੈਂ ਕ ਰਹੀ ਵਾਂ- ਬੋਹਤ ਅੱਛੇ ਆ, ਬੋਹਤ ਅੱਛੇ ਆ ਇਨਾਂ ਦੇ ਮਤਲਬ ਜਿਵੇਂ ਹੋਣੇ ਚਾਹੀਦੇ ਆ ਨਾ ਮਤਲਬ ਆਪਨੇ ਮਤਲਬ ਮਰਜ਼ੀ ਨਾਲ ਸਾਰਾ ਕਰਦੀ ਹੈ ਜਿਵੇਂ ਕੋਈ ਮਤਲਬ ਰੋਕ ਟੋਕ ਨੀ ਅ ਜਿਵੇਂ ਅੱਜ ਕੱਲ ਦੇ ਕਹਿੰਦੇ ਆ ਨਾ ਸੱਸਾਂ ਮਤਲਬ ਹਰ ਚੀਜ਼ ਤੇ ਰੋਕਦੀਆਂ ਟੋਕਦੀਆਂ ਜਿਵੇਂ ਟਾਈਮ ਤੇ ਮਤਲਬ ਆਪਣਾ ਜਿਵੇਂ ਜਿਵੇਂ ਟਾਈਮ ਟਾਈਮ ਦੇ ਨਾਲ ਨਾਲ ਚੱਲਦੀਆਂ ਜਿਵੇਂ ਏਹਦੀ ਮਤਲਬ ਫੈਮਿਲੀ ਉਵੇਂ ਦੀ ਹੈ ਮਤਲਬ ਜਬ ਅੱਛੇ ਹੈ ਬਹੁਤ ਮਤਲਬ ਮੋਡਨ ਹਾਂਜੀ ਹਾਂਜੀ-ਹਾਂਜੀ ਮਤਲਬ ਏਦਾਂ ਦੇ ਆ ਹਾਂਜੀ- ਹਾਂਜੀ ਬੋਤ ਅੱਛੇ ਮਤਲਬ ਸੋਚ ਵੀ ਅੱਛੀ ਅ। ਮਤਲਬ ਹਰ ਚੀਜ਼ ਤੋਂ ਅੱਛੇ ਅ ਮਤਲਬ
ਚਲੋ ਅੱਛੀ ਗੱਲ ਅ
ਤੇ ਥੋੜਾ ਇਹ ਹੁੰਦਾ ਵੀ ਦੇਖੋ ਹਰ ਚੀਜ਼ ਤਾਂ ਹਰ ਚੀਜ਼ ਹਰ ਕਿਸੀ ਨੂੰ ਨਈ ਮਿਲ ਪਾਂਦੀ ਜੋ ਮਿਲਿਆ ਉਹ ਬੋਹਤ ਅੱਛਾ ਮਿਲਿਆ ਸੋਵਾ ਨਾਲੋ ਘਰ ਬਾਰ ਫੈਮ ਲੀ ਮੈਂਬਰ ਵੀ ਥੋੜੇ ਇ ਅ ਮਤਲਬ ਦੋ ਵੱਡੀਆਂ ਨਨਾਨਾਂ ਅ ਓਹਨਾਂ ਦੇ ਵਿਆਹ ਹੋ ਗਏ ਨੇ ਬਸ ਆਪ ਹੀ ਕੱਲਾ ਅ ਇੱਕ ਉ ਇੱਕ ਮੁੰਡਾ ਅ- ਬਾਕੀ ਸਾ ਮਤਲਬ ਸੱਸ ਸਸੁਰ ਅ ਮਤਲਬ ਬਸ ਛੋਟੀ ਫੈਮਲੀ ਐ
ਹਾਂ ਤੇ ਠੀਕ ਅ ਨਾ ਜਾਦਾ ਆਨਾ ਜਾਨਾ ਵੀ ਕਿੰਨੇ ਹੁੰਦੇ ਆ ਦਿਨ ਤਯੋਆਰ ਥੇ ਬੰਦਾ ਆ ਗਿਆ ਮਿਲ ਲਿਤਾ ਚਲੋ ਬਸ ਬੋਤ ਏ
ਨਯੀ ਕੰਮ ਵੀ ਸਾਰਿਆਂ ਦੇ ਮਤਲਬ ਪੂਰੇ ਕਰਦੀ ਅ ਐਸੀ ਗੱਲ ਨੀ ਮੇਰੀ ਬੇਟੀ ਜਿਵੇਂ ਮਤਲਬ ਕਿਤੇ ਆਨਾ ਜਾਨਾ ਸਾਰੀ ਅਜਸਟਮੈਂਟ ਵੀ ਪੂਰੀ ਮਤਲਬ ਸਾਰਿਆਂ ਨਾਲ ਰਲਹੀ ਅ ਐਸੀ ਗੱਲ ਨੀ ਹੈ। ਚਾਏ ਜਿਸ ਤਰ੍ਹਾਂ ਵੀ ਕਰੇ ਮਤਲਬ ਘਰ ਕਿਸੀ ਨੇ ਆਨਾ ਯਾ ਕਿਸੀ ਨੇ ਵੀ ਮਤਲਬ ਕਿਤੇ ਜਾਨਾ ਮਤਲਬ ਆਪਨਾ ਕਰ ਲੈਂਦੀ ਐ ਮਤਲਬ
ਕਰਨੀ ਖਵਾਣਾ, ਪਿਲਾਣਾ, ਆਪਣਾ ਟਾਈਮ
ਬਸ ਸਭ ਕੁਛ ਕਰ ਲੈਂਦੀ ਅ ਹਾਂਜੀ
ਚਲੋ ਏਹੀ ਚਇਦਾ ਹੁੰਦਾ ਹੋਰ ਕੀ ਚਇਦਾ ਬੰਦੇ ਨੂੰ ਆਪਸ ਵਿੱਚ ਮਿਲ- ਮਿਲ ਕੇ ਰਹਿਣ
ਸਾਰੇ ਬੜੀ ਤਾਰੀਫ਼ ਕਰਦੇ ਐ‌। ਉਹਦੀ ਭੂਆ ਸੱਸਾ ਹੈ ਜੋ ਵੀ ਕਹਿੰਦੀ, ਨੂੰਹ ਦੇਖੀ ਐ ਤੇ ਅ ਮਤਲਬ ਉਹਦੀ ਸੱਸ ਦਾ ਨਾਮ ਐ ਨਾ ਜਿਵੇਂ ਰੂਬੀ-ਰੂਬੀ ਕਰਕੇ ਗੱਲ ਕਰਦੇ ਆ ਅਸਲ 'ਚ, ਕਹਨੇ ਨੂੰਹ ਦੇਖੀ ਐ ਤਾ ਰੁਬੀ ਤੇਰੀ ਨੂੰਹ ਵਰਗੀ ਦੇਖੀ ਐ। ਐਨੇ ਤਾਂ ਆ 'ਤੇ ਘਰ ਵੀ ਸਮਾਰ ਲਿਆ। ਔਫਿਸ ਵੀ ਜਾਂਦੀ ਐ। ਮਤਲਬ ਆਇਆ- ਗਿਆ ਵੀ ਐਨਾ ਅੱਛਾ ਮਤਲਬ ਖਾਣਾ -ਪੀਣਾ ਵੀ ਐਨਾ ਅੱਛਾ ਬਣਾਂਦੀ ਐ। ਮਤਲਬ ਹਰ ਕੰਮ, ਮਤਲਬ ਪਰਫੈਕਟ। ਕਿਉਂਕਿ ਉਹਨਾ ਦੇ ਘਰਾਂ 'ਚ ਮਤਲਬ ਹਾਂ, ਉਹਦੀ ਭੂਆ- ਸੱਸ ਨਾ, ਥੋੜ੍ਹੀ ਏਦਾਂ ਦੀ, ਉਹਦੀ ਨੂੰਹ ਮਤਲਬ ਘਰ ਈ ਐ। ਉਹ ਥੋੜਾ ਕੰਮ ਵੀ ਐਸ ਤਰ੍ਹਾਂ ਹੀ, ਮਤਲਬ ਕਰਦੀ ਐ, ਨਈਂ ਵੀ ਕਰਦੀ। ਐਨੂੰ ਦੇਖ ਕੇ ਮਤਲਬ ਐਨਾ, ਮਤਲਬ ਉਹ ਕਰਦੀ ਐ ਨਾ ਕਿ, ਮਤਲਬ ਏਦਾਂ ਦੀ ਨੂੰਹ ਨੀ ਦੇਖੀ ਅਸੀਂ। ਹਾਂ, ਮਤਲਬ ਤੈਨੂੰ ਬੜਾ ਤਾਰੀਫ ਕਰਦੀ ਹੈਗੀਐ। ਮੈਂ ਕੇਆ ਚਲੋ ਬੰਦੇ ਨੇ ਦੇਖੋ ਹੋਰ ਕੀ, ਪਾਣਾ ਹੁੰਦੈ। ਐਹੀ ਪਾਉਣਾ ਹੁੰਦੈ ਬੰਦੇ ਨੇ। ਹੋਰ ਕੀ ਲੈਣਾ ਹੁੰਦੈ ਬੰਦੇ ਨੇ।
ਤੇ ਐਹੀ ਦੇਖਣਾ ਨਾ, ਕਿ ਬੱਚਾ ਕਿੱਦਾਂ ਦੈ?
ਹਾਂਜੀ। ਕਿਉਂਕਿ ਅੱਜ-ਕੱਲ ਬੜੀਆਂ ਘੱਟ ਬਹੁਆਂ - ਸੱਸਾਂ ਹੁੰਦੀਆਂ ਨਾ, ਜਿਹਨਾਂ ਦੀਆਂ ਜਿਵੇਂ ਅੱਜ-ਕਲ ਦੇ ਮਾਹੌਲ ਚੱਲ ਰਿਐ। 'ਤੇ ਆਪਸ 'ਚ ਗਲ ਨੀ ਕਰਨੀ, ਬੜਾ ਔਖਾ ਐ। ਲੇਕਿਨ ਇਹਨਾਂ ਨੇ ਪਿੱਛੋਂ ਆਪਣੀ ਜਿਵੇਂ ਮਾਵਾਂ ਨੂੰ ਦੇਖਿਆ। ਮਾਵਾਂ ਨੇ ਵੀ ਸੇਆ ਕੁਛ-ਕੁਛ। ਤੇ ਮਤਲਬ, ਮਤਲਬ ਐਹ ਸੋਚ ਲਓ, ਕਿ ਐਹ ਸਾਡੇ ਉੱਤੇ ਗਈਐਂ। ਜਿਵੇਂ ਵੀ ਹੈ।
ਹਾਂ-ਹਾਂ। ਘਰ - ਪਰਿਵਾਰ ਵਿੱਚ ਰਹਿਣ ਵਾਲੇ ਬੱਚੇ ਫਿਰ ਏਦਾਂ ਈ ਹੁੰਦੇ ਆ ਨਾ। ਵਰਤਣ ਵਾਲੇ ਹੁੰਦੇ ਨੇ, ਉਹ ਕੰਡੀਸ਼ਨ ਸਿਚੁਏਸ਼ਨ ਦੇ ਹਿਸਾਬ ਨਾਲ ਆਪਣੇ ਆਪ ਨੂੰ ਵੀ ਢਾਲ ਲੈਂਦੇ ਐ।
ਹਾਂਜੀ। ਬਸ ਏਦਾਂ ਈ ਐ। ਇੱਕ ਬਸ ਓਹੀ ਐ ਨਾ, ਅਸੀਂ ਆਪ ਨੀ ਕਦੀ ਦੇਖੋ, ਹੋ ਕੇ ਦੱਸਿਆ ਸੀਗਾ। 'ਚਾਹੇ ਘਰ ਚ ਦੇਖੋ, ਹਰ ਕਿਸੀ ਦੇ ਘਰ ਸੌ ਗੱਲਾਂ ਹੁੰਦੀਐ। ਠੀਕ ਐ। ਕਦੀ ਅਸੀਂ ਪਿੱਛੇ ਆਪਣੀ ਮਾਂ ਨੂੰ ਜਾ ਕੇ ਅੱਜ -ਤੱਕ ਕੋਈ ਕਹਿ ਦੇ ਪਿਠ ਪਿੱਛੋਂ, ਕਿ ਅਸੀਂ ਕੋਈ ਆਪਣੇ ਘਰ ਆਪਣੀ ਗੱਲ ਕਦੀ ਆਪਣੀ ਮੰਮੀ ਨੂੰ ਦੱਸੀ ਸੀ ਜਾ ਕੇ। ਅਸੀਂ ਕਦੀ ਨੀ ਦੱਸੀ ਸੀਗੀ। ਕਦੀ ਮੇਰੀ ਮੰਮੀ ਨੇ ਆ ਵੀ ਜਾਣਾ ਨਾ, ਹਾਂ। ਕਦੀ ਮੇਰੀ ਮੰਮੀ ਨੇ ਆ ਵੀ ਜਾਣਾ ਨਾ ਤੇ ਮੇਰੀ ਸੱਸ ਕੋਲ ਬੈਠਨਾ, ਗੱਲਾਂ ਕਰਨੀਆਂ। ਭੈਨਜੀ ਐਸ ਤਰ੍ਹਾਂ, ਭੈਨਜੀ ਔਸ ਤਰ੍ਹਾਂ। ਫੇਰ ਮੰਮੀ ਨੇ ਕਹਿਣਾ, ਅੱਛਾ। ਆਹ ਗਲਾਂ ਸੀ, ਅੱਛਾ। ਸਾਡੀ ਤਾਂ ਕੁੜੀ ਨੇ ਅੱਜ ਤੱਕ ਨੀ ਸਾਨੂੰ ਦੱਸਿਆ, ਕਦੀ ਕੋਈ ਗੱਲ। 'ਤੇ ਮੇਰੀ ਸੱਸ ਈ ਬੜਾ ਹੈਰਾਨ ਹੁੰਦੀ ਸੀ। ਅੱਛਾ, ਕੋਈ ਗੱਲ ਨੀ ਦੱਸਦੀ ਤੁਹਾਨੂੰ? ਕਹਿੰਦੀ, ਨਈ। ਕਦੀ ਵੀ ਕੋਈ ਗੱਲ ਨੀ ਦੱਸਦੀ। ਔਹ ਬੜੀ ਹੈਰਾਨ ਹੁੰਦੀ ਸੀ ਮਤਲਬ, ਇੱਕ -ਦੂਜੇ ਨੂੰ ਗੱਲਾਂ ਕਰਕੇ ਨਾ
ਹਾਂ, ਨਈ ਤੇ ਧੀਆਂ ਹੁੰਦੀਆਂ ਕਿ ਆਪਣੇ ਸਹੁਰਿਆਂ ਦੀਆਂ ਗੱਲਾਂ ਦੱਸਦੇ ਨੇ ਜਾ ਕੇ। ਜਾ ਕੇ, ਉਹ ਚੀਜ਼ ਨਈਂ ਕੀਤੀ ਨਾ? ਹਾਂ।
ਤੇ ਹਾਂ ਅੱਜ-ਤੱਕ ਵੀ ਪਿੱਠ ਸੁਣਦੀ ਏ, ਜਿਨੂੰ ਮਰਜ਼ੀ ਪੁੱਛ ਲੋੋ। ਮੈਂ ਅੱਜ-ਤੱਕ ਨੀ ਕਦੀ ਗੱਲ ਦੱਸੀ। ਨਾਲੇ ਦੱਸੀਏ ਵੀ ਕਿਉਂ? ਗੱਲ ਸੁਣੋ। ਕਿਉਂ ਦੱਸੀਏ? ਅਸੀਂ ਤਾਂ ਫਿਰ ਲੜ- ਭਿੜ ਕੇ ਇੱਕ ਹੋ ਜਾਣੈ, ਤਾਂ ਮਾਵਾਂ ਨੂੰ ਜ਼ਰੂਰ ਪਰੇਸ਼ਾਨ ਕਰ ਨਾ ਹੈਗਾ, ਫਿਰ ਕਿਆ ਫ਼ਾਇਦਾ ਫਿਰ। ਇਸ ਕਰਕੇ ਔਹੀ ਜਿਹੜਾ ਕੁਛ ਅਸੀਂ ਕੀਤਾ, ਔਹ ਵੀ ਸਾਡੇ ਬੱਚੇ। ਮੇਰੀਆਂ ਦੋ ਬੇਟੀਆਂ ਐ, ਓ ਵੱਡੀ ਨੂੰ ਵੀ ਅੱਠ ਸਾਲ ਹੋ ਗਏ। ਦੇਖੋ, ਅੱਜ ਤੱਕਰ ਆਪਣਾ ਘਰ ਸੰਭਾਲ ਕੇ ਬੈਠੀ ਏ। ਛੋਟੀ ਨੂੰ ਵੀ ਢਾਈ ਸਾਲ ਹੋ ਗਏ। ਉਹ ਵੀ ਦੇਖੋ, ਆਪਣੇ ਘਰ 'ਚ ਹ ਅਡਜਸਟਮੈਂਟ ਐ ਦੋਨਾਂ 'ਚ ਕੋਈ, ਮਤਲਬ ਐਨੀ ਤਾਰੀਫ਼ ਹੁੰਦੀ ਏ ਐ ਨਾ ਪੂਰੇ ਸੋਹਰੇਆਂ 'ਚ ਕਿ, ਪੁੱਛੋ ਈ ਨਾ।
ਹਾਂ, ਚਲੋ ਬਾਬੇ, ਕੁਛ ਬਾਬੇ ਦੀ ਵੀ ਮੇਹਰ ਏ।
ਹਾਂ, ਬਸ ਏਈ ਸੋਚ ਲੳ, ਕਿ ਬਾਬੇ ਦਾ ਹੱਥ ਸਿਰ 'ਤੇ ਐ। 'ਤੇ ਜਿਵੇਂ ਵੀ ਐ, ਬਸ। ਸਬ ਦੇ ਬੱਚੇ ਅਸੀਂ ਤਾਂ ਕੇਂਨੇ ਆਂ, ਸਬ ਦੀਆਂ ਕੁੜੀਆਂ ਏਦਾਂ ਈ ਰਾਜੀ ਖੁਸ਼ੀ ਆਪਨੇ ਘਰ
ਬਾਬਾ, ਸਬ ਨੂੰ ਰੰਗ ਭਾਗ ਲਾਵੇ ਸਬ ਦੇ ਨਾਲ ਬਰਕਤਾਂ ਪਾਵੇ, ਸਬ ਤੇ ਮੇਹਰਾਂ ਕਰੇ, ਸਬ ਦੇ ਘਰ ਫੇਰ ਰੈਣਾ ਤੇ ਹੈ।
ਓਈ ਚਾਈਦਾ ਹੋਰ ਕੀ ਚਾਈਦਾ ਹੈਗਾ ਦੁਨੀਆਂ ਤੇ ਆ, ਸਬ ਆਪਨੇ -ਆਪਨੇ ਹੋਰ ਚਲੋ ਠੀਕ ਐ ਫੇਰ, ਅੱਛਾ ਜੀ ਸਤਿ ਸ਼੍ਰੀ ਕਾਲ।
ਸਤਿ ਸ੍ਰੀ ਕਾਲ ਜੀ, ਓਕੇ।